ਸਸਰੀ ਕਾਲ ਜੀ‌ ਈ
ਹਾਂਜੀ ਈ ਸ੍ਸਰੀ ਆ ਕਾਲ ਜੀ ਹੋਰ ਕਿਵੇਂ ਓ
ਮੈਂਨੂੰ ਤਾਂ ਵਧੀਆ ਤੁਸੀਂ ਦੱਸੋ ਓ
ਅਸੀਂ ਵੀ ਵਧੀਆ ਹੋਰ ਕੀ ਕਰਦੇ ਪਏ ਸੀ ਈ
ਮੈਂ ਤਾਂ ਹਜੇ ਬਸ ਟੀ ਵੀ ਦੇਖ ਰਹੀ ਸੀ ਕੀ ਕਰਦੇ ਪਏ ਸੀ
ਕੁਛ ਨੀ ਮੈਂ ਬਸ ਫਰੀ ਬੈਠੀ ਸੀ ਅੱਜ ਸੰਡੇ ਸੀ ਅੱਜ ਮੂਵੀਜ਼ ਵਗੈਰਾ ਦੇਖੀਆਂ ਆਪਾਂ ਆ
ਅੱਛਾ ਕਿਹੜੀ ਮੂਵੀ ਵੇਖੀ ਤੁਸੀਂ‌ ਈ
ਅਸੀਂ ਦੇਖੀ ਈ ਸੈਆਰਾ
ਅੱਛਾ ਵਧੀਆ ਮੂਵੀ ਆ ਉਹ ਤਾਂ
ਉ ਬਹੁਤ ਵਧੀਆ ਮੂਵੀ ਐ ਉਹ ਤਾਂ ਮੈਂ ਮੈਨੂੰ ਇੰਨੀ ਪਸੰਦ ਐ ਮੂਵੀ ਉਹ ਮੈਂ ਦਸਵੀਂ ਗਿਆਰ੍ਹਵੀਂ ਵਾਰੀਆਂ ਦੇਖ ਰਹੀ ਹਾਂ ਹੂੰ
ਮੈਂ ਪਹਿਲੀ ਵਾਰੀ ਜਦ ਮੈਂ ਨਾਨੀ ਘਰ ਗਈ ਸੀ ਮੈਂ ਤਦ ਵੇਖੀ ਆ ਆਪਣੇ ਭੈਣ ਭਾਈ ਨਾਲ
ਅੱਛਾ ਆ ਅੱਛਾ ਆ
ਮਤਲਬ ਮੇਰੀ ਭੈਣ ਭਾਈ ਨੇ ਮੈਨੂੰ ਇੰਨਾ ਸੁਸ ਪੈਂਨਸ ਕ੍ਰੀਏਟ ਕਰਾ ਤਾ ਨਾ ਕੀ ਹੁਣ ਕੀ ਹਾਊ ਹੁਣ ਕੀ ਆਊ
ਐਗਜ ਉਹਨਾਂ ਨੇ ਦੇਖੀ ਹੋਈ ਸੀ ਪਹਿਲੇ ਏ
ਹਾਂਜੀ ਈ ਉਹਨਾਂ ਨੇ ਤੇ ਦੇਖੀ ਹੋਈ ਸੀ ਮੈਂ ਈ ਫਸਟ ਟਾਈਮ ਦੇਖ ਰਹੀ ਈ
ਅੱਛਾ ਆ ਅੱਛਾ ਆ ਨਹੀਂ ਮੈਂ ਤੇ ਉਦੋਂ ਈ ਦੇਖ ਲੀ ਸੀ ਜਦੋਂ ਆਈ ਸੀ ਨਾ ਨਵੀਂ ਨਵੀਂ ਈ ਉਹਦੋ ਈ ਮੈਂ ਐ ਅਹ ਮੇਰੇ ਚਾਚੂ ਨੂੰ ਬਥੇਰਾ ਆ ਸ਼ੌਂਕ ਦੇਖਣ ਦਾ ਮੇਰੇ ਚਾਚੇ ਨੂੰ ਵੀ ਹੈਗਾ ਸ਼ੌਂਕ ਐ ਤੇ ਚਾਚੀ ਈ ਨੇ ਫੇਰ ਅਸੀ ਨੀਚੇ ਏ ਟੀਵੀ ਚ ਚਾਚੀ ਨੇ ਦੇਖ ਦਾਖਾ ਆ ਤੀ ਸੀ
ਅੱਛਾ ਆ
ਜਦੋਂ ਨਵੀਂ ਨਵੀਂ ਈ ਆਈ ਸੀ ਦਿਨ ਫਿਰ ਪੈਕ ਮਿਲਦਾ ਨਾ ਸਾਨੂੰ ਜਿੱਦਾਂ ਅਸੀਂ ਵਾਈ ਫਾਈ ਨਵਾਂ ਨਵਾਂ ਆ ਲਵਾਇਆ ਸੀ ਈ ਤੇ ਸਾਨੂੰ ਪੈਕ ਮਿਲਿਆ ਸੀ ਕੀ ਜਿਹੜੀ ਨਵੀਂ ਮੂਵੀਜ਼ ਉਹ ਸਾਡੀਆਂ ਆਣਗੀਆਂ ਵਾਈਫਾਈ ਦੇ ਨਾਲ ਈ ਤੇ ਫਿਰ ਉੱਥੇ ਏ ਸਾਨੂੰ ਦਿਖਾਈ ਸੀਗੀ ਉੱਪਰ ਤੇ ਦੇਖਣੀ ਉੱਪਰ ਰੋਲਾ ਆ ਬੱਚੇ ਏ ਵਗੈਰਾ ਖੇਲਦੇ ਰਹਿੰਦੇ ਫਿਰ ਨੀਚੇ ਚਾਚੀ ਨੇ ਦਿਖਾਈ ਸੀ ਮੈਂ ਸੀ ਮੇਰੀ ਸਿਸਟਰ ਸੀ ਚਾਚੀ ਸੀ ਉਹ ਤੇ ਮੂਵੀ ਅੱਧੀ ਵੇਖੀ ਈ ਸੀ ਦਨ ਫੇਰ ਉਸੇ ਰਾਤ ਫਿਰ ਚਾ ਚੁ ਨੇ ਵੀ ਲੀ ਸੀ ਫਿਰ ਉਹਨਾਂ ਨੇ ਮੈਨੂੰ ਬੁਲਾ ਲਿਆ ਸੀ ਕਿ ਮੂਵੀ ਲਾਈ ਆ ਆਜਾ ਦੇਖ ਲੈ ਐ
ਅੱਛਾ ਆ
ਫਿਰ ਮੈਂ ਉਦੋਂ ਓ ਬਹੁਤ ਵਧੀਆ ਮੈਂ ਚਾਰ ਵਜੇ ਤੱਕ ਦੇਖੀ ਉਹ ਤੋਂ ਉ ਬਾਅਦ ਮੂਵੀ ਦੇਖਣ ਸਾਰ ਮੂਵੀ ਦੇਖਣ ਤੋ ਬਾਦ ਪਤਾ ਨੀ ਕਿੰਨੀ ਵਾਰੀ ਦੇਖ ਚੁੱਕੀ ਆ ਮੂਵੀ ਆਹ
ਅੱਛਾ ਆ
ਬੜਾ ਮਜ਼ਾ ਆਉਂਦਾ ਦੇਖਣ ਜੇ ਇੱਕੋ ਗਾਣੇ ਜਿੰਨੇ ਵੀ ਗਾਣੇ ਹਾਏ ਸੋਨਾ ਇਨੇ ਮਸਤ ਗਾਣੇ ਐ
ਮਤਲਬ ਜਿਹੜਾ ਬੰਦਾ ਕਮਿਟਡ ਐ ਉਹ ਬਹੁਤ ਮਤਲਬ ਉਹਦੇ ਲਈ ਤਾਂ ਵਧੀਆ ਮੂਵੀ ਆ
ਏ ਤੇ ਹੈ ਬਟ ਬਹੁਤ ਵਧੀਆ ਮੂਵੀ ਆ ਬਹੁਤ ਜ਼ਿਆਦਾ ਮਜ਼ਾ ਆਉਂਦਾ ਐ ਦੇਖਣ 'ਚ
ਹਾਂਜੀ ਈ
ਹੋਰ ਦੱਸੋ ਤੁਸੀਂ ਕਿਹੜੀ-ਕਿਹੜੀ ਮੂਵੀਜ਼ ਦੇਖੀ ਹੋਈ ਹੈ ਹੀ ਹੈ।
ਮੈਂ ਮਤਲਬ ਮੈਂ ਧੁਰਂਦਰ ਅਵੀ ਦੋਨੋ ਵੇਖ ਲਈ। ਸੁਨਿਆਰੇ ਵੀ ਵੇਖ ਲਈ ਹਜੇ ਜੇਹੜੀ ਉ ਨੀ ਆਈ ਸਤਲੁਜ
ਹਾ।
ਉ ਦੇਖਣੀ ਆ ਬਸ
ਉਹ ਤੇ ਕਹਿੰਦੇ ਅਹ ਸਤਲੁਜ ਬੈਨ ਕਰ ਦਿੱਤੀ ਮੂਵੀ
ਹਾਂਜੀ, ਬੈਨ ਕਰ ਦਿੱਤੀ ਪਰ ਸਾਡੇ ਕੋਲ ਨਾ ਮਤਲਬ ਜਿਸੇ ਡਾਊਨਲੋਡ ਵਗੈਰਾ ਏ। ਉ ਮੂਵੀ ਤਾਂ ਆਪਾਂ ਵੇਖਾਂਗੇ।
ਅੱਛਾ! ਤੁਸੀਂ ਡਾਊਨਲੋਡ ਕਰ ਲਈ ਹੋਣੀ ਏ।
ਹਾਂਜੀ, ਮੈਂ ਤੁਹਾਨੂੰ ਵੀ ਸੈਂਡ ਕਰ ਦਾਂਗੀ।
ਹਾਂ, ਕਰਦੀਓ-ਕਰਦੀਓ ਅੱਜ-ਕੱਲ ਏ ਡਾਊਨਲੋਡ ਵਾਲਾ ਸਿਸਟਮ ਬੜਾ ਵਧੀਆ ਚੱਲਿਆ ਹੋਇਆ ਹਨਾ। ਕਿੱਥੇ ਬਾਹਰ ਪੈਸੇ-ਪੂਸੇ ਖਰਚਣ ਦੀ ਲੋੜ ਨੀ ਏ। ਘਰੇ ਹੀ ਆਪਾਂ ਦੇਖ ਸਕਦੇ ਹਾਂ।
ਹਾਂਜੀ। ਔ ਇੱਕ ਮੈਨੇ ਉਹ ਵੀ ਵੇਖਣੀ ਆ ਮੈਂ ਵਾਪਿਸ ਆਊਂਗਾ ਜ ਇਹ ਮਤਲਬ ਏ ਮੂਵੀ ਵੀ ਦਿਲਜੀਤ ਉ ਦੁਸਾਂਝ ਦੀ ਆ।
ਏ ਵੀ ਬਹੁਤ ਵਧੀਆ ਮੂਵੀ ਹੈ ਇਕ ਓ ਵਲੀ ਮੂਵੀ ਵੀ ਹੈਗੀ ਹੈ ਅਹ ਜਿ ਜੋ ਨਵਾਂ ਗਾਣਾ ਨੀ ਚੱਲਿਆ ਮਸ਼ੂਕਾ ਕੋਕਟੇਲ ਟੂ
ਹਾਂ, ਇਹ ਵੀ ਵਧੀਆ ਮੈਂ ਨਾ ਮੈਨੇ ਇਹਦਾ ਉਹ ਦੇਖਾ ਸੀ ਟ੍ਰੇਲਰ।
ਹਾਂ, ਇਹਦਾ ਪ੍ਰੋਮੋ ਬੜਾ ਵਧੀਆ ਆਇਆ ਹੋਇਆ। ਮੈਂ ਵੀ ਕੋਕਟਲ ਟੂ ਦੇਖਣੀ ਹੈ ਮੂਵੀ ਦੇਖਦੀ ਆ ਹੁਣ ਕਦੋਂ? ਹ
ਅੱਛਾ, ਮੈਂ ਵੀ ਦੇਖਣੀ ਆ ਵੈਸੇ।
ਬਹੁਤ ਵਧੀਆ ਮੂਵੀ ਏ ਕਕਟੇਲ ਵਨ ਦੇਖੀ ਨੀ ਮੈਂ ਬਟ ਕੋਕਟਲ ਟੂ ਦੇਖਾਂਗੀ ਦੇਖਦੇ ਕੀ ਆ ਉਥੇ ਸਟੋਰੀ ਤੇ ਓਦੀ ਪਤਾ ਲੱਗ ਜਾਂਣੀ ਕੀ ਸੀ ਵੰਨ ਚ।
ਹਾਂਜੀ।
ਹੋਰ ਦੱਸੋ।
ਹੋਰ ਦੱਸੋ, ਤੁਸੀਂ ਕੀ ਕਰਦੇ ਪਏ ਸੀ?
ਬਸ ਵਧੀਆ-ਵਧੀਆ ਮੂੰਹ-ਮ ਦੇਖ ਘਰੇ ਸਾਂਬਰ-ਸੁੰਬਰ ਸੋਚ ਰਹੇ ਹ ਬਣਾਉਣ ਦਾ।
ਅੱਛਾ, ਕੱਲ ਬਨਾਇਆ ਨੀ ਸੀ ਤੁਸੀਂ।
ਨਹੀਂ ਕੱਲ ਫੇਰ ਨੇ ਉਹਨੇ ਮੇਰੀ ਭੈਣ ਨੇ ਉਹਨੇ ਮੈਗੀ ਬਣਾ ਲਈ ਸੀਗੀ।
ਅੱਛਾ, ਤਾਂ ਤੁਸੀਂ ਸੈਰੀ, ਅੱਛਾ।
ਨਹੀਂ-ਨਹੀਂ, ਅਲੱਗ-ਅਲੱਗ ਡਿਸ਼ਾਂ ਮੈਂ ਸੈਂਡਵਿਚ ਬਣਾ ਲਏ ਸੀ, ਉਹਨੇ ਮੈਗੀ ਬਣਾ ਲਈ ਸੀ। ਫੇਰ ਪਾਪਾ ਰਹਿ ਗਏ ਸੀ ਮੰਮਾ ਰਹਿ ਗਏ ਸੀ। ਤੇ ਮੇਰਾ ਬ੍ਰਦਰ, ਉਹਨੇ ਉਦਾ ਬਾਹੋਂ ਆਰ-ਕਥਾਣ ਓਨੇ ਖਾ ਨਾਲੇ ਸ਼ੇਖ- ਸੁਖ ਪੀ ਲਿਆ ਸੀਗਾ, ਉਦੀ ਢਿੱਡ ਭਰਿਆ ਪਿਆ ਸੀਗਾ।
ਅੱਛਾ।
ਵਿੱਚੋਂ ਸਾਡੇ ਵਿੱਚ ਉਹਨੇ ਮੂੰਹ ਮਾਰ ਲਿਆ ਮਾੜਾ-ਮੋ ਟਾ, ਬਸ ਮੰਮਾ-ਪਾਪਾ ਹਾਂ ਸਹੀ ਕਿ ਸਹੀ ਕਿਹਾ ਫੇਰ ਮੰਮਾ-ਪਾਪਾ ਰਹਿ ਗਈ ਸੀ ਉਹਨਾਂ ਨੇ ਫੇਰ ਮੇਬੀ ਖਿਚੜੀ ਬਣਾਈ ਸੀ।
ਅੱਛਾ!
ਹਾਂ, ਹੁਣ ਅੱਜ ਮੈਂ ਹੁਣੇ ਹੀ ਸਾਰੀ ਸਬਜ਼ੀਆਂ ਕੁ ਰ ਧਰ ਕੇ ਆਈ ਆ ਮੈਂ ਕਿਹਾ ਚੱਲ ਮੈਂ ਕਿਹਾ ਤੁਹਾਡੇ ਨਾਲ ਗੱਲ ਹੀ ਕਰ ਲਵਾ, ਸਵੇਰ ਦੀ ਗੱਲ ਨੀ ਹੋਈ।
ਹਾਂਜੀ।
ਇੱਕ ਲੋਕੀ ਮੂਵੀ ਬਹੁਤ ਪੁਰਾਣੀ ਮੂਵੀਜ਼ ਲੋਕ ਬਹੁਤ ਦੇਖਦੇ ਆ ਜਿੱਦਾਂ ਉਹ ਗਈ, ਹਮ ਆਪ ਕੇ ਹੈ ਕੌਣ।
ਅ ਇੱਕ ਹੋਰ ਹੈ ਉਹ ਇਹੋ ਜਿਹੀ ਹੈ, ਮਤਲਬ ਫੈਮਿਲੀ ਦੇ ਉੱਤੇ ਹੀ।
ਹਾਂ ਇੱਕ ਉਹ ਹੈ ਕਿ ਕਹਿੰਦੇ ਓਨੂੰ ਅ ਹਮ ਸਾਥ- ਸਾਥ ਹੈ।
ਹਾਂਜੀ ਓਹੀ।
ਹਾਂ ਉਹ ਵੀ ਐ, ਇੱਕ ਹੋਰ ਹਾਂ ਇਹ ਵੀ ਹੋ ਗਈ, ਇੱਕ ਹੋਰ, ਓ ਵਾਲੀ ਕੀ
ਹੋਰ ਮੂਵੀਜ਼ ਵੀ ਬਹੁਤ ਵਧੀਆ ਲੱਗਦੀਆਂ।
ਹਾਂ, ਇਕ ਉਹ ਮੂਵੀ ਸੀ ਅ ਮੈਨੂੰ ਬੜੀ ਸੋਨੀ ਲੱਗਦੀ ਓ ਵਾਲੀ ਹਮ ਅਹ ਹਮ ਸੇ ਸ਼ਾਦੀ ਕਰੋਗੀ, ਕੁਛ ਏਦਾਂ ਹੈ ਓ।
ਕੀ?
ਹਮਸੇ ਚ ਸ਼ਾਦੀ ਕੜੋਗੀ ਕੁਛ ਏਦਾਂ ਐਂ ਉਹ।
ਹਾਂਜੀ-ਹਾਂਜੀ ਹਮ ਅ ਮੁਝਸੇ ਸ਼ਾਦੀ ਕਰੋਗੀ।
ਹਾਂ ਮੁਝਸੇ ਸ਼ਾਦੀ ਕਰੋਗੀ, ਇਹ ਮੂਵੀ ਓ ਹੀ ਇਹ ਵੀ ਬਹੁਤ ਵਾਰੀ ਦੇਖੀ ਮੈਂ, ਇਹ ਵੀ ਦੇਖਣ ਚ ਬੜਾ ਮਜ਼ਾ ਆਂਦਾ।
ਮੈਂ ਵੀ ਬਹੁਤ ਵਾਰੀ ਵੇਖੀ ਆ, ਤੁਸੀਂ ਹੋਰਰ ਮੂਵੀਜ਼ ਦੇਖਦੇ ਹੋ?
ਹੋਰਰ ਮੂਵੀਜ਼ ਮੈਂ ਘੱਟ ਹੀ ਦੇਖੀ ਆ। ਓਦਾਂ ਦੱਸੋ ਤੁਸੀਂ ਕਿਹੜੀ ਦੇਖੀ ਆ?
ਮੈਂ ਤਾਂ ਬਹੁਤ ਦੇਖੀ, ਮਤਲਬ ਮੈਂ ਇੱਕ ਦੇਖੀ ਸੀ ਨਾਨੀ ਘਰ, ਮੰ ਦਾ ਮੰਮੀ ਮਤਲਬ ਉਹ ਇਜਿਪਟ ਤੇ ਸਾਈਡ ਜੀ ਸੀ, ਇੰਨੀ ਵਧੀਆ ਮੂਵੀ ਕਿ ਮਤਲਬ ਮੈਂ ਜਦ ਵੀ ਹੋਰ ਮੂਵੀਜ਼ ਦੇਖਦੀ ਆ ਨਾ ਮੈਂ ਡਰਦੀ ਨੀ, ਪਰ ਉਸ ਚ ਮੈਨੂੰ ਇੰਨਾ ਡਰ ਲੱਗਿਆ ਏਨਾ ਜ਼ਿਆਦਾ, ਕਿ ਮੈਂ ਦੱਸ ਨਹੀਂ ਸਕਦੀ ਤੁਹਾਨੂੰ।
ਮਲਬ ਜਿਦਾਂ ਕੰਜਨਾ, ਮੈਂ ਥ੍ਰਰੀ ਫਾਈਵ ਤਕ ਦੇਖੀ ਹੋਈ ਐ।
ਕੰਚਨਾ ਤਾਂ ਮੈਂ ਵੀ ਵੇਖੀ ਆ।
ਇੰਨਾ ਮਜ਼ਾ ਨੀ ਕੰਜਣਾ, ਇੱਕ ਹੋਰ ਮੂਵੀ ਅ ਸੀਗੀ, ਓ ਮੈਨੂੰ ਨਾਮ ਨੀ ਆਂਦਾ ਪਿਆ।
ਵੇਖੀ ਆ ਤੁਸੀਂ?
ਨਈਂ, ਮੈਂ ਦੇਖਦੀ ਨੀ, ਫੋਰਨ ਮੂਵੀਜ਼ ਨਹੀਂ ਦੇਖਦੀ ਮੈਂ, ਮੈਂ ਉਹ ਦੇਖੀ ਹੋਈ ਇੱਕ ਕੀ ਕਹਿੰਦੇ ਓਨੂੰ, ਮੈਂ ਆਪਣੇ ਫੋਨ ਤੇ ਈ ਦੇਖੀ ਸੀਗੀ ਓ ਵਾਲੀ ਰੀਅਲ-ਰੀਅਲ ਸਟੋਰੀ ਐ ਉਹ ਡੌਲ ਦੀ, ਐਨਾਵਾਲਾ।
ਐਨਾਵਰਾ, ਅੱਛਾ! ਮੈਂ ਉਹ ਵੀ ਦੇਖੀ ਆ।
ਉਹ ਵੀ ਦੇਖੀ ਐ ਬੜੀ ਮ-ਮਜ਼ੇ ਵਾਲੀ ਮੂਵੀ ਆ ਉਹ ਤੇ। ਬ-ਅ ਇਹੀ ਦੋ ਕੁ ਮੈਂ ਜ਼ਿਆਦਾਤਰ ਦੁਈ ਦੋ ਕੁ ਮੂਵੀਜ਼ ਦੇਖੀ ਐ ਹੋਰਰ ਆਲੀ। ਬਾਕੀ ਤੁਸੀਂ ਜਿਹੜੀ ਦ- ਮੰਮੀ ਕਹੀ ਆ, ਉਹਦੀ ਸਟੋਰੀ ਕੀ ਐ?
ਉਸ਼ ਚ ਨਾ ਮਤਲਬ- ਜਿੱਦਾਂ ਇੱਕ ਕੁੜੀ ਹੁੰਦੀ ਐਂ ਤਾਂ ਮਤਲਬ ਇਜਿਪਟ ਦੀ ਸਾਇਡ ਦੇ ਨਾ ਉੱਧਰ ਜੈਸੇ ਆਪਣਾ ਟ੍ਰਡੀਸ਼ਨਲ ਟ੍ਰ-ਟ੍ਰਡੀਸ਼ਨ ਬਚਾਣ ਲਈ ਨਾ ਉਸ ਤੋਂ, ਉਸਨੂੰ ਮੰਮੀ ਦਾ ਜੋ ਉਹ ਹੁੰਦਾ ਨਾ ਕਵਰ ਟਾਈਪ ਉਸਦੇ ਅੰਦਰ ਬੰਦ ਕਰ ਦਿੰਦੇ ਤੇ ਕਾਫੀ ਸਾਲਾਂ ਬਾਅਦ ਜਦੋਂ ਕੁੜੀ ਨਿ ਕਲਦੀ ਹੈ ਉਸਦੇ ਅੰਦਰ ਤੋਂ, ਤਾਂ ਮਤਲਬ ਓਦੇ ਉੱਤੇ ਕਾਫੀ ਸਾਰੇ ਜਿਹੜੇ ਕੱਪੜੇ ਟਾਈਪ ਜਾ ਲਿਪਟਾ ਹੋਇਆ ਸੀ। ਜੱਦ ਉਹਦੇ ਨਾਖੂਨ ਕੱਟਣ ਲੱਗੇ ਨਾ, ਨਾਖੂਨ ਪੂਰਾ ਉੱਖੜ ਕੇ ਮਤਲਬ ਟੰਗ ਨਾਲ, ਮਤਲਬ ਗੋਡੇ ਤੱਕ, ਸਾਰਾ ਮਾਸ ਓਦਾ ਉ ਉੱਖੜ ਗਿਆ। ਇੰਨੀ ਡਰਾਵਨੀ ਮੂਵੀ ਐਂਡ ਚ ਮਤਲਬ- ਉਸਨੇ ਆਪਣੀ ਦਾਦੀ ਵੀ, ਨਹੀਂ, ਮਤਲਬ- ਨਾਨੀ ਵੀ ਮਾਰਤੀ ਤੇ ਆਪਣੀ ਮਤਲਬ- ਭੈਣ ਵੀ ਮਾਰਦੀ, ਭਰਾ ਵੀ ਮਾਰ ਤਾ। ਸਾਰਾ ਮਤਲਬ ਇਹੋ-ਜਈ ਆ ਉਸ 'ਚ।
ਅੱਛਾ, ਮਰਨ-ਮਰਾਨ ਆਲੀ ਮੂਵੀ ਆ ਉਹ
ਨਹੀਂ, ਹੋਰਰ ਮੂਵੀ ਤਾਂ ਇਹੋ ਜਿਹੀ ਹੁੰਦੀ ਹੈ ਕਿ ਕੋਈ ਨਾ ਕੋਈ ਮਰਦਾ ਈ ਮਰਦਾ।
ਸਈ ਕਿਆ। ਮੈਂ ਦੇ ਦੇਖੂੰਗੀ ਮੈਂ ਟਰਾਏ ਕਰਕੇ ਦੇਖੂੰਗੀ ਉਹ ਮੂਵੀ।
ਹਾਂਜੀ, ਦੇਖੋ- ਦੇਖੋ ਵਧੀਆ ਮੂਵੀ ਆ।
ਹਾਂ, ਇੱਕ ਦੁਰੇਂਦਰ ਵੀ ਮੈਂ ਵਨ ਵੀ ਦੇਖੀ ਸੀ, ਟੂ ਵੀ ਦੇਖੀ ਸੀ ਟੂ ਤੇ ਬਹੁਤ ਮਜ਼ੇਦਾਰ ਵਾਲੀ ਐ।
ਦੋਨੋਂ ਈ ਵਧੀਆ ਐਂ, ਫਸਟ ਚ ਉਹ ਗਾਣਾ ਵਧੀਆ ਏ-ਗਹਿਰਾ ਹੂਆ।
ਹਾਂ, ਉਹ ਗਾਣੇ ਤਾਂ ਹੁਣ ਬਹੁਤ ਸੁਣਦੀ ਆਂ ਮੈਂ ਬੋਤ।
ਮੈਂ ਵੀ ਬੌਤ ਮੈਂ ਵੀ ਇਹੋ ਜਿਹੇ ਗਾਣੇ ਸੁਣਦੀ ਹਾਂ ਮਤਲਬ- ਜਿਹੜੇ ਕਾਫੀ ਜਾ਼ਦਾ ਅੱਛੇ ਲੱਗਣ।
ਅੱਛਾ, ਹਾਂ
ਹਾਂਜੀ।
ਬਹੁਤ ਵਧੀਆ, ਮੂਵੀਜ਼ ਤੇ ਦੇਖ ਈ ਲੈਂਨੇ ਆ ਕਈ ਵੀ ਜਦੋਂ ਫ੍ਰਰੀ ਹੁੰਨੇ ਉਦੋਂ ਮੂ ਦੇਖ ਲੈਂਨੇਂ, ਇੱਕ ਪੰਜਾਬੀ ਮੂਵੀ-ਜ਼- ਪੰਜਾਬੀ ਮੂਵੀ ਬਹੁਤ ਦੇਖਦੀ ਮੈਂ, ਮੈਂ ਸਅ
ਮੈਂ ਵੀ ਪੰਜਾਬੀ ਬਹੁਤ ਦੇਖਦੀ ਆਂ ਮੈਂ-ਅ ਵੀ ਦੇਖੀ ਆ।
ਕੈਰੀ ਔਨ ਜੱਟਾ ਫੋਰ ਵੀ।
ਹੁਨ ਤਾ ਫੋਰ ਆਈ ਆ।
ਹਾਂ, ਉਹ ਵੀ ਦੇ, ਉਹ ਵੀ ਦੇ-ਅ ਹਾਫ ਅੱਧਾ ਪ੍ਰੋਮੋ ਜਿਦਾਂ। ਸਰਚ ਕਰ-ਕਰ ਕੇ ਮੈ ਦੇਖੀ ਵੀ ਐ। ਹਾਂ ਉਹ ਤੇ ਦੇਖ ਲਿਆ, ਉਹ ਦੇਖਾਂਗੇ, ਪ੍ਰੋਪਰ ਨੀ ਦੇਖੀ ਉਹ ਦੇਖਾਂਗੇ।
ਪ੍ਰੋਪਰ ਤਾਂ ਮੈਂ ਵੀ ਨੀ ਦੇਖੀ।
ਹਾਂ-ਹਾਂ।
ਮੈਂ ਸੁਣਿਆ ਵਧੀਆ ਮੂਵੀ ਆ।
ਬਹੁਤ ਵਧੀਆ ਮੂਵੀ ਹੈ। ਇੱਕ ਮੈਂ ਉਹ ਵੀ ਦੇਖੀ ਹੋਈ ਹੈ ਬਹੁਤ ਫਨੀ ਮੂਵੀ ਹੈ ਉਹ ਵਾਲੀ ਜੱਟ ਨੂੰ ਚੜੇਲ ਟੱਕਰੀ।
ਹਾਂਜੀ! ਉਹ ਵੀ ਵਧੀਆ ਉਹਦੇ ਗਾਣੇ ਵੀ ਵਧੀਆ।
ਬਹੁਤ ਵਧੀਆ ਮੂਵੀ ਆ। ਉਹਦੇ ਗਾਣੇ ਵੀ ਬਥੇਰੇ ਵਧੀਆ
ਹਾਂਜੀ।
ਹੋਰ ਪੰਜਾਬੀ ਮੂਵੀਜ਼ ਦੇਖਦੇ ਰੈਹਨੇ ਹਾਂ ਆਪਾਂ। ਬੜਾ ਮਜ਼ਾ ਆਉਂਦਾ ਪੰਜਾਬੀ ਮਵੀ ਦੇਖਣ ਚ। ਜ਼ਿਆਦਾਤਰ ਪੰਜਾਬੀ ਮੂਵੀ ਚ ਹਾਸਾ ਬਹੁਤ ਹੁੰਦਾ ਐ। ਜ਼ਿਆਦਾਤਰ ਫਨੀ ਹੁੰਦੀਆਂ ਉਹ
ਇੱਕ ਉਹ ਵੀ ਦੇਖੀ ਸੀ ਮੈਂ ਗ਼ਲਵਕੜੀ! ਗ਼ਲਵਕੜੀ ਮੈਂ ਬਹੁਤ।
ਹਾਂ ਗ਼ਲਵਕੜੀ ਵਧੀਆ। ਇੱਕ ਉਹ ਹੈ ਅ। ਦੋ ਗੱਲਾਂ।
ਹਾਂ ਦੋ ਗੱਲਾਂ ਵੀ ਵਧੀਆ।
ਬਹੁਤ ਵਧੀਆ ਮੂਵੀਜ਼ ਹੈ। ਮੂਵੀ ਦੇਖਣ ਤੇ ਨਾ ਮਾਇੰਡ ਫਰੈਸ਼ ਹੋ ਜਾਂਦਾ ਮਾਇੰਡ ਵੀ ਫਰੈਸ਼ ਹੋ ਜਾਂਦਾ ਮੂਡ। ਫਰੈਸ਼ ਹੋ ਜਾਂਦਾ ਹੈ।
ਹਾਂਜੀ ਹਾਂਜੀ ਮਜਾ ਤਾ ਆਂਦਾ ਹੀ ਆ ਮਤਲਬ। ਆਪਾਂ ਪੰਜਾਬੀ ਮੂਵੀ ' ਤਾਂ ਮੋਸਟਲੀ ਤਾਂ ਇਹਦਾ ਹਾਸਾ ਹੀ ਆਉਂਦਾ।
ਹਾਂ ਸਹੀ ਕਿਆ।
ਹਾਂਜੀ। ਮੈਂ ਨਾ ਥੋਡੇ ਨਾਲ ਨਾ ਬਾਦ ਚ ਗੱਲ ਕਰ ਮੇਰੇ ਘਰੇ ਨਾ ਮਹਿਮਾਨ ਆਏ ਨੇ, ਠੀਕ ਐ ਬਾਏ ਸਸਰੀ ਕਾਲ ਜੀ।
ਗਏ ਸਸ ਰੀਆ ਕਾਲ ਜੀ।